ਹੈਲੋ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਏ? ਹੈਲੋ ਆਵਾਜ਼ ਆ ਰਹੀ ਹੈ? ਹਾਂਜੀ, ਆਵਾਜ਼ ਆ ਰਹੀ ਹੈ ਤੁਹਾਨੂੰ?
ਆਵਾਜ਼ ਆ ਰਹੀ ਹੈ ਪਰ ਹਲਕੀ ਆ ਰਹੀ ਹੈ।
ਅੱਛਾ, ਪਤਾ ਨਹੀਂ ਚਲੋ ਹੋਰ ਸੁਣਾਓ ਹੋਰ ਸਭ ਠੀਕ ਹੈ?
ਹਾਂਜੀ, ਸਭ ਵਧੀਆ, ਵਧੀਆ ਤੁਸੀਂ ਸੁਣਾਓ?
ਬਸ ਵਧੀਆ ਹੋਰ ਕੀ ਕਰ ਰਹੇ ਹੋ ਗਏ ਫਰੀ?
ਹੋਰ ਕੀ ਕਰ ਰਹੇ ਸੀ?
ਬਸ ਕੁਛ ਨਹੀਂ, ਰੋਟੀ ਪਾਣੀ ਖਾ ਕੇ ਬੈਠੇ ਸੀਗੇ ਮੈਂ ਕਿਹਾ ਚਲੋ। ਤੁਹਾਨੂੰ ਯਾਦ ਕਰ ਲਈਏ ਬੜੇ ਦਿਨ ਹੋ ਗਏ ਕੌਲ ਕੀਤੀ ਨੀ ਹੈ। ਮੈਂ ਕਿਹਾ ਅੱਜ ਕਰ ਹੀ ਲੈਂਦੇ ਆਂ ਹੋਰ।
ਠੀਕ ਹੈ, ਇੱਥੇ ਟਾਈਮ ਨੀ ਲੱਗਾ ਹਾਂਜੀ।
ਮੈਂ ਕੇਹਾ ਕੀ ਬਣਾਇਆ ਕੀ ਖਾਧਾ।
ਅਸੀਂ ਅੱਜ ਬਣਾਏ ਨੇ ਕੜੀ ਚਾਵਲ।
ਅਰੇ ਵਾਹ, ਕੜੀ ਚਾਵਲ ਬਣਾਏ ਨੇ। ਤੁਸੀਂ ਕੜੀ ਕਿੱਦਾਂ ਦੀ ਬਣਾਉਂਦੇ ਹੋ। ਮਤਲਬ ਅਹ ਪਿਆਜ਼ਾਂ ਵਾਲੀ ਬਣਾਉਂਦੇ ਬਣਾਉਂਦੇ ਹੋ ਜਾਂ ਜਿੱਦਾਂ ਪਕੌੜੇ ਵਾਲੀ ਹੁੰਦੀ ਹੈ ਉਹ 'ਚ ਬਣਾਉਂਦੇ ਹੋ।
ਨਾ ਅਸੀਂ ਪਿਆਜ਼ਾਂ ਵਾਲੀ ਬਣਾਦੇ ਹਾਂ। ਆਲੂ ਪਿਆਜ਼ ਪਾ ਕੇ ਫੇਰ ਪ ਪਕੌੜੇ ਅਲੱਗ। ਬਣਾਣੇ ਆਂ ਆਲੂ ਪਿਆਜ਼ ਦੀ ਹਾਂ ਪਕੌੜੇ ਬਣਾ ਕੇ ਫੇਰ ਆਲੂ ਪਿਆਜ਼ ਤੜਕਾ। ਤੜਕਾ ਲਗਾਉਣੇ ਆਂ।
ਅੱਛਾ।
ਹਾਂ।
ਚਲੋ ਵਧੀਆ।
ਬਸ ਉੱਪਰੋਂ ਦੀ ਫਿਰ ਪੌਕੜੇ ਪਾ ਦਿੰਦੇ ਆਂ ਜੋ ਕੜੀ ਪਾ ਦਿੰਦੀ ਹੈ।
ਅੱਛਾ ਅੱਛਾ ਠੀਕ ਹੈ ਠੀਕ ਹੈ। ਬੱਚੇ ਸਾਡੇ ਵੀ ਬੜੇ ਖੁਸ਼ ਹੋ ਕੇ ਕੜੀ ਚਾਵਲ ਖਾਂਦੇ, ਅਸੀ ਵੀ ਏਦਾਂ ਹੀ ਪਕੌੜਿਆਂ ਵਾਲੀ ਬਣਾਉਂਦੇ ਹਾਂ। ਤੇ ਖੁਸ਼ ਹੋ ਕੇ ਜ਼ਰਾ ਖਾ ਲੈਂਦੇ ਨੇ ਕੜੀ ਰਾਈਸ ਚਾਹੀਦੇ ਨੇ, ਰਾਜਮਾਂਹ ਰਾਈਸ ਚਾਹੀਦੇ। ਚਾਹੀਦੇ ਨੇ ਬਸ ਇਹੀ ਚੀਜ਼ਾਂ ਚਾਹੀਦੀਆਂ ਬੱਚਿਆਂ ਨੂੰ।
ਹਾਂ ਹਾਂ। ਬੱਚਿਆਂ ਨੂੰ ਤਾਂ ਇਹੀ ਚੀਜ਼ਾਂ ਚਾਹੀਦੀਆਂ ਰਾਜਮਾਂਹ ਚਾਵਲ ਜਾਂ ਉਹ ਛੋਲੇ ਚਾਵਲ।
ਹਾਂਜੀ ਬਸ ਰਾਜਮਾਂਹ ਚਾਵਲ, ਛੋਲੇ ਚਾਵਲ, ਕੜੀ ਚਾਵਲ। ਯਾ ਬਾਹਰ ਦਾ ਖਾਣਾ ਹੋ ਜਾਏ।
ਹਾਂ ਬਸ ਬਸ ਇਹ ਚੀਜ਼ਾਂ ਬਣਾਓ ਫਿਰ ਤੇ ਘਰ ਖਾ ਲੈਣਗੇ।
ਹਾਂ ਹਾਂ ਯਾ ਤੇ ਕੋਈ ਚਟਪਟੀਆਂ ਚੀਜ਼ਾਂ ਬਣਾ ਲਓ ਪਨੀਰ ਬਣਾ ਲਓ ਜਾਂ ਕੁਛ ਬਣਾ ਲਓ ਚਿਕਨ ਬਣਾ ਲਉ ਜਾਂ ਇਹ ਚੀਜ਼ਾਂ ਤਾਂ ਫਿਰ ਤਾਂ ਖਾ ਲੈਣਗੇ ਉੱਦਾਂ ਤੇ ਅਦਰਵਾਈਜ਼ ਕੋਈ ਸਬਜ਼ੀਆਂ ਨੀ ਇਹਨਾਂ ਨੇ ਖਣੀਆਂ ਕੋਈ ਕੁਛ ਨੀ ਖਾਣਾ ਸੋਚਦੇ ਚੋ ਕਿ ਕੀ ਬਣਾਈਏ ਇਹਨਾਂ ਵਾਸਤੇ ਕੀ ਬਣਾਈਏ, ਕਈ ਵਾਰ ਤੇ ਬੜਾ ਸੋਚਿਆ ਹੀ ਜਾਂਦੇ ਆ
ਹਾਂ ਕਿਉਂਕਿ ਬੱਚੇ ਖਾਂਦੇ ਨੀ ਹੈਗੇ, ਖੁਸ਼ ਹੋਕੇ ਕੋਈ ਚੀਜ਼ ਫਿਰ
ਕੋਈ ਚੀਜ਼ ਨਹੀਂ ਸਬਜ਼ੀਆਂ ਤੇ ਕੋਈ ਵੀ ਨਹੀਂ ਖਾਂਦੇ, ਨਾ ਗੋਭੀ ਨਾ ਘੀਆ ਨਾ ਇਹ ਚੀਜ਼ਾਂ ਤੇ ਬਿਲਕੁਲ ਵੀ ਨੀ ਤੇ ਘਿਆ ਤੋਰੀ ਸਾਨੂੰ ਇੰਨੀਆਂ ਸਵਾਦ ਲੱਗਦੀ ਹੈ ਸਗੋਂ ਹਲਕਾ ਖਾਣਾ ਲੱਗਦਾ ਸਾਨੂੰ ਨਾ ਹਲਕਾ, ਬੱਚੇ ਹੈ ਵੀ ਖਾ ਕੇ ਰਾਜੀ ਨੇ ਅਸੀਂ ਸੋਚਦੇ ਆਂ ਕਿ ਹਲਕਾ ਹਲਕਾ ਬਣੇ ਟਿੰਡੇ ਬਣ ਜਾਣ ਘੀਆ ਬਣ ਜਾਏ ਤੋਰੀ ਬਣ ਜਾਏ, ਤੇ ਬੱਚੇ
ਸਵਾਦ ਲੱਗਦੀ ਹੈ
ਹਾਂ ਤੇ ਬੱਚੇ ਇਸ ਤੋਂ ਅੋਪੋਜ਼ਿਟ ਜਾਂਦੇ ਨੇ, ਉਹ ਸੋਚਦੇ ਨੇ ਰੋਜ਼ ਹੀ ਸਾਨੂੰ ਕੜੀ ਚਾਵਲ ਮਿਲ ਜਾਏ ਜਾਂ ਛੋਲੇ ਚਾਵਲ ਜਾਂ ਰਾਜਮਾਂ ਚਾਵਲ ਜਾਂ ਛੋਲੇ ਭਟੂਰੇ ਮਿਲ ਜਾਣ ਬਾਹਰ ਦਾ ਮਿਲ ਜਾਏ, ਬੱਚੇ ਬੱਚੇ ਆ ਚਾਹੰਦੇ ਨੇ ਬਸ ਅੱਜ ਉਹੀ ਤੇ ਅੱਜ ਸੰਡੇ ਸੀਗਾ ਕਦੀ ਕੋਈ ਕੁਛ ਕਹਿ ਰਿਹਾ ਕਦੀ ਕੋਈ ਕੁਛ ਕਹਿ ਰਿਹਾ ਹਾਂਜੀ
ਬਸ ਬਸ ਬੱਚਿਆਂ ਦੀ ਚੋਇਸ ਈ ਅਲੱਗ ਹੈਗੀ ਹੈ ਨਾ
ਆਹ ਹਾਂ, ਇਹ ਤੇ ਹੈ ਹੀ ਐ ਸਵੇਰੇ ਸਾਡਾ ਬਾਜ਼ਾਰੋਂ ਆਇਆ ਨਾਸ਼ ਦੁਪਹਿਰੇ ਆਲੂ ਵਾਲੀ ਬੰਨੀ ਹੈ ਤੇ ਹੁਣ ਸ਼ਾਮੀ ਕਹਿੰਦੇ ਬਰਿਆਨੀ ਬਣਾ ਲੈਣਾ ਮੈਂ ਕਿਹਾ ਤੁਹਾਡੇ 'ਚ ਤਾਂ ਬਸ ਖਾਣਾ ਹੀ ਨਹੀਂ ਖਤਮ ਹੁੰਦਾ
ਹਾਂ
ਹਾਂਜੀ
ਚਲੋ ਹੁਣ ਬੱਚਿਆਂ ਪਿੱਛੇ ਕਰਨਾ ਪੈਂਦਾ ਸੀ
ਬਿਲਕੁਲ ਹੈ ਤਾਂ ਹੈ ਹੀ ਹੈ ਬੱਚਿਆਂ ਲਈ ਤਾਂ ਕਰਨਾ ਪੈਂਦਾ ਹੀ ਹੈ
ਹਾਂ, ਜੇ ਬੱਚੇ ਨਾ ਖਾਣ ਤੇ ਫੇਰ ਆਪਣਾ ਮਨ ਵੀ ਨੀ ਟਿਕਦਾ ਨਾ
ਹਾਂਜੀ ਇਹ ਤਾਂ ਹੈ। ਹੋਰ ਘਰ ਤੁਹਾਡੇ ਸਾਰੇ ਬੱਚੇ ਠੀਕ ਹੈ।
ਹਾਂਜੀ ਹੋਰ ਬਰਸਾਤ ਆ ਰਹੀ ਉੱਧਰ
ਬਰਸਾਤ ਬਹੁਤ ਤੇਜ਼ ਸੀਗੀ। ਹੁਣੇ ਰੁਕੀ ਹੈ ਤੇ ਸਵੇਰੇ ਤੇ ਬੜੀ ਤੇਜ਼ ਧੁੱਪ ਸੀਗੀ ਇਹ ਹੁਣੇ ਥੋੜ੍ਹੀ ਦੇਰ ਮੌਸਮ ਬਣਿਆ ਹਵਾ ਇੰਨੀ ਤੇਜ਼ ਚੱਲੀ ਹੈ ਫਿਰ ਬਾਰਿਸ਼ ਹੋਈ ਹੈ, ਹੁਣ ਫਿਰ ਬਾਰਿਸ਼ ਗਈ ਮੌਸਮ ਬਣਿਆ ਵ ਬਾਰਿਸ਼ ਨਹੀਂ ਹੈਗੀ ਹੈ।
ਅੱਛਾ
ਸਾਡੇ ਪਰਸੋਂ ਤਰਸੋਂ ਤਾਂ ਇੰਨੀ ਆ ਦੋ ਦਿਨ ਇੰਨੀ ਬਾਰਿਸ਼ ਰਹੀ ਹੈ ਬਹੁਤ ਜ਼ਿਆਦਾ। ਕੱਲ ਧੁੱਪ ਨਿਕਲੀ ਹੈ। ਅੱਜ ਨਿਕਲੀ ਹੈ, ਸਵੇਰ ਦੀ ਧੁੱਪ ਹੀ ਸੀਗੀ। ਹੁਣ ਸ ਬਣਿਆ ਨਾਲ ਹੀ ਬਾਰਿਸ਼ ਹੋਣ ਲੱਗ ਗਈ ਸੀ। ਹੁਣ ਫੇਰ ਰੁ ਗਈ ਬਾਰਿਸ਼।
ਹਾਂ ਸਾਡੇ ਵੀ ਹੋਣੀਈ ਆਈ ਏ ਬਰਸਾਤ ਥੋੜੀ ਦੇਰ ਹੋਈਏ
ਅੱਛਾ
ਪਹਿਲੇ ਸਵੇਰ ਦੀ ਤਾਂ ਬੜੀ ਗਰਮੀ ਸੀਗੀ।
ਹਾਂਜੀ ਹਾਂਜੀ ਬਹੁਤ ਅੱਜ ਤਾਂ ਬਹੁਤ ਜ਼ਿਆਦਾ ਗਰਮੀ ਸੀ। ਬੜਾ ਹੁੰਮਸ ਜਿਹਾ ਸੀਗਾ।
ਹਾਂ ਕੱਪੜੇ ਕੱਪੜੇ ਸੁੱਕੇ ਸਾਰੇ ਸੁੱਕੇ ਚ ਹਨ
ਹਾਂ
ਬਸ ਫੇਰ ਇੱਕਦਮ ਬਰਸਾਤ ਲੱਗ ਗਈਏ ਹਾਂਜੀ ਕੱਪੜੇ ਅੰਦਰ ਲਿਆਂਦੇ ਹੀ ਨਹੀਂ ਤੇ ਬਰਸਾਤ ਆ ਗਈ ਬਸ
ਹਾਂਜੀ ਉਹ ਸੰਡੇ ਹੈਗਾ ਸੀਗਾ ਹਾਂ ਰੋਟੀ ਰੂਟੀ ਤੇ ਹੋ ਗਈ ਹੈ ਤੇ ਮੈਂ ਤਾਂ ਹੀ ਤਾਂ ਤੁਹਾਨੂੰ ਫੋਨ ਕੀਤਾ। ਮੈਂ ਕਿਹਾ ਚੱਲ ਹੁਣ ਉਹ ਵੀ ਫਰੀ ਹੋਣਗੇ। ਚਲੋ ਮੈਂ ਹੁਣ ਕਾਲ ਕਰਦੀ ਹਾਂ। ਰੋਟੀ ਰੂਟੀ ਤੇ ਖਾ ਹੀ ਲਈਏ ਬੜੇ ਦਿਨਾਂ ਤਾਂ ਸੋਚ ਰਹੀ ਸੀ ਤੁਹਾਨੂੰ ਫੋਨ ਕਰਾਂ ਤੇ ਮੈਂ ਫੇਰ ਅੱਜ। ਤਾਂ ਹੋਰ ਮੈਂ ਸੋਚਿਆ ਸੀ। ਤੁਹਾਡੇ ਨਾਲ ਬਾਜ਼ਾਰ ਚੱਲਾ ਤੁਸੀਂ ਫ੍ਰਰੀ ਹੋਵੋਗੇ। ਬਜ਼ਾਰ ਚੱਲਾਂਗੇ ਹਾਂ। ਬਜ਼ਾਰ ਚੱਲਦੇ ਆ। ਮੈਂ ਕਿਆ ਚੱਲ ਸੂਟ ਵਗੈਰਾ ਲਿਆਣੇ ਨੇ। ਤੁਹਾਡੇ ਨਾਲ ਈ ਜਾਂਨੀ ਆ। ਤੁਹਾਨੂੰ ਫੋਨ ਕਰਦੀ ਆ। ਅਗਰ ਤੁਸੀਂ ਫ੍ਰਰੀ ਹੋ ਜਾਓ ਤੇ ਕੱਲ ਚੱਲਾਂਗੇ ਬੱਚੇ ਸਕੂਲ ਚੱਲ ਜਾਣ ਗੇ ਨਾ ਤੇ ਬਜ਼ਾਰ ਅ ਚੱਕਰ ਲਾ ਕੇ ਆਵਾਂਗੇ। ਸੂਟ ਤੁਸੀਂ ਪਾਂਦੇ ਓ ਬੋਤ ਸੋਣੇ ਪਾਂਦੇ ਓ।
ਠੀਕ ਹੈ ਕੀ ਖਰੀਦੋਗੇ ਤੁਸੀਂ?
ਬਸ ਐਹੀ ਸੂਟ ਵਗੈਰਾ ਈ ਖਰੀਦਾਂਗੇ। ਜਨਾਨੀਆਂ ਨੂੰ ਤਾਂ ਸੂਟ ਦਾ ਹੀ ਸ਼ੌਕ ਹੁੰਦੈ।
ਹਾਂ ਜਿੰਨੇ ਮਰਜ਼ੀ ਸੂਟ ਹੋਣ ਵੇਖਲੋ ਜਨਾਨੀਆਂ ਫ਼ੇਰ ਵੀ ਕੈਂਦੀਆ ਨੇ ਵੀ ਸੂਟ ਈ ਖਰੀ
ਐ ਤੇ ਹੈ ਈ ਐ। ਅਲਮਾਰੀਆਂ ਭਰੀਆਂ ਪਈਐ ਹਾਂ। ਅਲਮਾਰੀਆਂ ਭਰੀਆਂ ਪਈਐ। ਫੇਰ ਵੀ ਜੇੜਾ ਨਵਾਂ ਔਂਦਾ ਨਾ ਓ ਤਾਂ ਚਾਈਦਾ ਈ ਚਾਈਦਾ।
ਹਾਂ ਬਸ ਕਹੀ ਦਾ ਨਵਾਂ ਪਾ ਲੀਏ ਪੁਰਾਣੇ ਸਾਈਡ ਚ ਕਰ ਦੀਏ।
ਬਸ ਐ ਤਾਂ ਕੈਂਦੇ ਈ ਨੇ ਕੀ ਇੰਨੇ-ਇੰਨੇ ਸੂਟ ਪਏ ਦੇ ਨੇ ਹਜੇ ਵੀ ਹੋਰ ਚਾਈਦੇ ਨੇ।
ਹਾਂ ਅੱਛਾ ਪੰਜਾਬ ਵਿੱਚ ਹੈਗੇ ਤੁਸੀਂ?
ਹਾਂਜੀ?
ਪੰਜਾਬ ਵਿੱਚ ਹੈਗੇ ਹੋ ਮੈਂ ਕੇ ਤੁਸੀਂ?
ਨਈ ਨਈ ਏਥੇ ਹਰਿਆਣਾ ਚ ਈ ਆ।
ਅੱਛਾ-ਅੱਛਾ, ਠੀਕ ਠੀਕ। ਮੈਂ ਕਿਹਾ ਪੰਜਾਬ ਵਾਲੀ ਜਨਾਨੀਆਂ ਨੂੰ ਤਿੰਨ-ਤਿੰਨ ਹਜ਼ਾਰ ਰੁਪਏ ਮਿਲਦੇ ਪਏ ਨੇ ਨਾ ਓ ਕੈਂਦੀਆ ਨੇ ਅਸੀਂ ਸੂਟ ਈ ਖਰੀਦੀਏ।
ਅ ਅੱਛਾ, ਨਾ -ਨਾ ਹਾਂ ਸਰਕਾਰ ਨੇ ਹੁਣ ਓ ਦਿੱਤੇ ਨੇ ਨਾ, ਏਨਾਂ ਨੂੰ। ਪਰ ਮੇਰੇ ਹਿਸਾਬ ਨਾਲ ਤੇ ਸਈ ਨੀ ਹੈ ਵੀ ਚੀਜ਼, ਜਨਾ ਹੋਰ ਓ ਪੈ ਜਣਾ ਓਨਾਂ ਨੂੰ, ਹੱਡਰਮ ਕੈ ਲੋ ਕੁੱਛ ਵੀ ਕੈ ਲੋ। ਕੀ ਹੋਰ ਨੀ ਕੁੱਛ ਕਰਨਾ ਏਨਾਂ ਨੇ, ਕੀ ਆਂਦੇ ਤੇ ਪਏ ਈ ਐ ਬਿਜਲੀ ਫ੍ਰੀ ਕਰਤੀਏ। ਤੇ ਪੈਸੇ ਵੀ ਦੇਣ ਲਾਗੇ ਨੇ, ਲੋਕਾਂ ਨੇ ਅੱਗੇ ਨੀ ਵਧਣਾ। ਨਈ ਤੇ ਇੱਕ ਹੁੰਦਾ ਨਾ ਕੀ, ਪੈਸੇ ਕਮਾਣ ਲਈ ਬ ਬੰਦਾ ਅੱਗੇ ਵੱਧਦਾ।
ਹਾਂ।
ਤੇ ਏਨਾਂ ਨੂੰ ਏਥੇ ਈ ਸੀਮਿਤ ਹੋ ਜਾਣਾ, ਸਾਨੂੰ ਮਿਲਦਾ ਤੇ ਪਿਆ ਈ ਏ। ਅਸੀਂ ਕੀ ਕਰਨਾ, ਸਾਨੂੰ ਤਾਂ ਮਿਲਦਾ ਈ ਪਿਆ ਤਿੰਨ ਹਜ਼ਾਰ ਰੁਪਿਆ ਘਰ ਬੈ ਤੇ ਮਿਲਦਾ ਈ ਪਿਆ ਅੱਗੋਂ ਕੀ ਕਰੀਏ ਅਸੀਂ, ਪਰ ਐ ਏ ਕੀ ਨੁਕਸਾਨਦੇਹ ਵੀ ਐ। ਬੰਦਾ ਨਾ ਫੇਰ ਐ ਸੋਚਦਾ, ਕਿ ਅ ਅਸੀਂ ਤਿੰਨ ਹਜ਼ਾਰ ਰੁਪਏ ਲੈ ਲੈਣੇ ਆ, ਸਾਨੂੰ ਕੀ ਕਰਨ ਦੀ ਲੋੜ ਏ ਕੁੱਛ ਹੱਥ ਪੈਰ ਮਾਰਨ ਦੀ ਕੀ ਲੋੜ ਐ, ਬੰਦਾ ਐ ਨੀ ਸੋ ਸੋਚਦਾ ਕਿ ਕੁੱਛ ਕਰਾਂਗੇ ਤੇ ਅੱਗੋਂ ਹੋਰ, ਵੀ ਤੇ ਸਾਨੂੰ ਚਾਈਦਾ ਈ ਐ ਨਾ।
ਹਾਂਜੀ-ਹਾਂਜੀ
ਅੱਗੇ ਨੀ ਵੱਧਦਾ ਪਿਆ ਇਨਸਾਨ।
ਹਾਂ ਓ ਵੀ ਸਾਡੇ ਏਥੇ ਕੱਢੇ ਨੇ ਓਨਾਂ ਨੇ
ਹਾਂਜੀ?
ਸਾਡੀ ਜੇਬ 'ਚ ਈ ਕੱਢਣੇ ਨੇ ਓਨਾਂ ਨੇ।
ਬਿਲਕੁੱਲ ਐ ਜੇੜੇ ਤਿੰਨ ਹਜ਼ਾਰ ਦੇਰੇ ਨੇ, ਸਾਡੇ ਕੋਲ ਈ ਲੈ ਰੇ ਨੇ ਟੋਲ ਟੈਕਸ ਹੋ ਗਿਆ, ਕਈ ਟੈਕਸ ਹੁੰਦੇ ਨੇ, ਜੀ ਐਸ ਟੀ ਏ ਅਸੀਂ ਦੇ ਨੀ ਰੇ ਖਾਣ ਪੀਣ ਦਾ ਜੇੜਾ ਸਮਾਂਨ ਲਿਆਂਨੇ ਆ, ਅਸੀਂ ਜੀ ਐਸ ਟੀ ਦਿੰਨੇ ਆ, ਸਭ ਕੁਛ ਦਿੰਨੇ ਆ। ਤੇ ਓ ਸਾਡੇ ਈ ਪੈਸੇ ਸਾਨੂੰ ਈ ਦੇ ਰੇ ਨੇ ਨਾ, ਤੇ ਐਸਾ ਲੋਕੀ ਸਮਝਦੇ ਪਏ ਨੇ ਕੀ ਪਤਾ ਨੀ ਅਸੀਂ, ਸਾਨੂੰ ਫ੍ਰੀ ਦਾ ਮਿਲਦਾ ਪਿਐ ਫ੍ਰਰੀ ਦਾ ਥੋੜ੍ਹੀ ਨਾ, ਸਗੋਂ ਸਾਡੇ ਮੂੰ ਬੰਦ ਕਰਦੇ ਪਏ ਨੇ ਓ, ਸਾਨੂੰ ਹੋਰ ਅਪਾਹਿਜ ਕਰਦੇ ਪਏ ਨੇ।
ਹਾਂ। ਓਈ ਸਾਡੀ ਜੇਬ ਚੋਂ ਕੱਢ ਕੇ ਸਾਨੂੰ ਈ ਦੇ ਰੇ ਨੇ।
ਬਸ। ਹੋਰ, ਚਲੋ, ਜ ਲੋਕੀ ਬੜੇ। ਜਨਾਨੀਆਂ ਤੇ ਬੜੇ ਖੁਸ਼ ਹੋ ਦੀਆਂ। ਪੰਜਾਬ ਵਿੱਚ, ਸਾਨੂੰ ਘਰ ਬੈਠੇ ਤਿੰਨ-ਤਿੰਨ ਹਜ਼ਾਰ ਰੁਪਏ ਮਿਲਦੇ ਪਏ ਨੇ।
ਹਾਂ।
ਹਮ-ਹਮ।
ਪਹਿਲੇ ਹਜਾਰ-ਹਜ਼ਾਰ ਰੁਪਏ, ਹਜ਼ਾਰ ਰੁਪਏ ਮਹੀਨਾ ਦੇ ਰਹੇ ਨੇ ਨਾ ਵੈਸੇ, ਪਰ ਉਹ ਤਿੰਨ ਹਜ਼ਾਰ ਰੁਪਏ ਇਕੱਠੇ ਦਿੱਤੇ ਨੇ ਉਹਨਾਂ ਨੇ।
ਅੱਛਾ- ਅੱਛਾ, ਹਜ਼ਾਰ -ਹਜ਼ਾਰ ਰੁਪਏ ਮਹੀਨਾ। ਠੀਕ ਹੈ। ਅੱਛਾ, ਠੀਕ ਹੈ।
ਐਤਕੀ ਤਿੰਨ-ਤਿੰਨ ਮਹੀਨੇ ਦੇ ਇਕੱਠੇ ਦਿੱਤੇ ਨੇ ਉਹਨਾਂ ਨੇ। ਬਸ ਫੇਰ ਜਨਾਨੀ ਛੱਡੀਆਂ ਵੀ, ਚਲੋ ਸ਼ੋਪਿੰਗ ਕਰਨ ਕੱਪੜਿਆ ਦੀ।
ਹਾਂਜੀ-ਹਾਂਜੀ। ਹੋਰ ਚੱਲਣਾ, ਫਿਰ ਮੇਰੇ ਨਾਲ ਚੱਲੋਗੇ ਤੁਸੀਂ?
ਹਾਂ, ਕੱਲ ਚੱਲਾਂਗੇ।
ਠੀਕ ਹੈ-ਠੀਕ ਹੈ ਮੈਂ -ਮੈਂ ਤੁਹਾਨੂੰ ਫੋਨ ਕਰਾਂਗੀ ਨਾ, ਤੇ ਫਿਰ ਤੁਸੀਂ। ਚੱਲਾ ਚੱਲਾਂਗੇ ਉਸ ਟਾਈਮ ਜਿਸ ਟਾਈਮ ਬੱਚੇ ਨਾ ਸਕੂਲ ਗਏ ਦੇ ਹੋਣਗੇ ਨਾ, ਤੇ ਉਸ ਟਾਈਮ। ਚੱਲਾਂਗੀ ਯ ਦੱਸ ਦੋ ਤੁਸੀਂ ਸ਼ਾਮੀ ਚੱਲਾਂ ਤੇ ਸ਼ਾਮੀ ਚੱਲਾਂਗੇ।
ਹਾਂ ਨਹੀਂ ਤੁਹਾਡਾ ਫੋਨ ਆਏਗਾ ਮੈਂ ਦੱਸਾਂਗੀ ਫਿਰ ਉਸ ਹਿਸਾਬ ਨਾਲ ਤੁਹਾਨੂੰ।
ਹਾਂ ਠੀਕ ਹੈ- ਠੀਕ ਹੈ, ਵੈਸੇ ਕਿੱਥੋਂ ਲੈਂਦੇ ਹੋ ਤੁਸੀਂ ਸੂਟ।
ਅਸੀਂ ਇਥੇ ਦੁਕਾਨਾਂ ਆਪਣੀਆਂ ਬਣੀਆਂ ਹੋਈਆਂ ਨੇ ਕੱਪੜੇ ਆਲੀਆਂ ਨਾਂ?
ਅੱਛਾ, ਠੀਕ ਹੈ। ਠੀਕ ਹੈ -ਠੀਕ ਹੈ। ਚਲ ਮੈਂ ਵੀ ਉੱਥੇ ਹੀ ਚੱਲਾਂਗੀ, ਜਿਹੜੇ। ਮੈਂ ਦੇਖੋ ਰੇਡੀਮੇਡ ਵੀ ਲੈ ਲੈਂਦੀ ਹਾਂ, ਮੂੜ ਤੇ ਮਤਲਬ ਜਿਹੜੇ ਮਿਲ ਗਿਆ ਵਧੀਆ। ਰੇਡੀਮੇਡ ਵੀ ਲਿਆ, ਜਿੱਦਾਂ ਅੱਜ। ਕੋਟ ਸ਼ਟ ਚੱਲੇ ਦੇ ਨੇ ਉਹ ਤਾਂ ਰੇਡੀਮੇਡ ਹੀ ਚਲੋ ਬੰਦਾ ਲੈ ਲੈਂਦਾ ਹਨਾ, ਸੂਟ। ਡਿਜ਼ਾਇਨਰ ਸੂਟ ਚੱਲੇ ਨੇ, ਮੈਨੇ ਲਏ ਨੇ ਡਿਜ਼ਾਇਨਰ ਸੂਟ ਵੀ ਰੇਡੀਮੇਡ ਹੀ ਲਏ ਨੇ। ਮੇਰਾ ਮਨ ਕਰਦਾ ਮੈਂ, ਹੁਣ ਫਰਸ਼ੀ ਸਲਵਾਰ ਬਣਾਉਣ। ਮੈਂ ਕਿਹਾ ਉਹਦੇ ਲਈ ਨਾ ਪਲੇਨ ਕੱਪੜਾ ਲਿਆਵਾਂ ਕੁਛ, ਹਾਂ। ਕੁਛ ਪ੍ਰਿੰਟਿਡ ਲਿਆਵਾਂ ਜਾਂ ਪਲੇਨ ਲਿਆਵਾਂ, ਮੈਂ ਕਿਹਾ ਚਲੋ ਤੁਹਾਨੂੰ ਨੌਲੇਜ ਹੈ, ਤੁਹਾਡੇ ਨਾਲ ਹੀ ਜਾਂਦੀ ਹਾਂ। ਲੈਣ ਵਾਸਤੇ, ਤੇ ਤੁਸੀਂ ਥੋੜ੍ਹਾ ਜਿਹਾ ਗਾਈਡ ਕਰ ਦੇਣਾ ਮੈਨੂੰ ਦੱਸ ਦੇਨਾ, ਕਿਹੜਾ ਕੱਪੜਾ? ਕੱਪੜਾ ਵਧੀਆ ਕਿਹੜਾ, ਨਹੀਂ ਵਧੀਆ, ਥੋੜੀ ਇੱਕ ਸਾਥ ਹੋ ਜਾਏ ਨਾ। ਸਾਥ ਹੋ ਜਾਂਦਾ ਨਾ, ਉਹ ਵੀ ਸਹੀ ਰਹਿੰਦਾ ਨਾ।
ਹਾਂਜੀ- ਹਾਂਜੀ ਇਹ ਤੇ ਹੈ ਹੀ ਏ
ਹਥ ਨਾਲ ਪਤਾ ਲੱਗ ਜਾ ਰਹਿੰਦਾ, ਕਿ ਬੰਦਾ ਕੀ ਲਈਏ, ਕੀ ਨਾ ਲਈਏ। ਕਈ ਵਾਰ ਐਸਾ ਹੁੰਦਾ, ਸਾਨੂੰ ਉੱਥੇ ਪਸੰਦ ਆ ਜਾਂਦਾ ਘਰ ਆ ਕੇ ਵੀ ਉਹੀ ਚੀਜ਼ ਸਾਨੂੰ ਪਸੰਦ ਨਹੀਂ ਆਉਂਦੀ ਹੈ।
ਹਾਂ-ਹਾਂ, ਇਹ ਹੀ ਹੈ। ਰਾਣੀਆਂ ਤੇ ਜ਼ਿਆਦਾ ਰੌਲਾ ਹੀ ਹੈਗਾ।
ਹਾਂਜੀ।
ਚਲੋ, ਕੋਈ ਗੱਲ ਨੀ, ਬਾਜ਼ਾਰ ਜਾ ਕੇ ਪਸੰਦ ਆ ਹੀ ਜਾਂਦਾ ਕੁਛ ਨਾ ਕੁਛ।
ਹਾਂਜੀ -ਹਾਂਜੀ- ਹਾਂਜੀ।
ਹਾਂ, ਜੇ ਬੰਦਾ ਪਤਲਾ ਹੋਵੇ ਨਾ, ਉਹਦੇ ਹਿਸਾਬ ਦੇ ਸਾਰੇ ਕੱਪੜੇ ਮਿਲ ਜਾਂਦੇ ਨੇ ਅਕਸਰ। ਜੇਟਪਲੈ ਸਰ ਹਨਾ।
ਹਾਂਜੀ -ਹਾਂਜੀ -ਹਾਂਜੀ।
ਰੈਡੀਮੇਡ ਵਧੀਆ ਮਿਲ ਜਾਂਦੇ ਨੇ।
ਹਾਂਜੀ, ਉਹ ਤੇ ਹੈ ਹੀ ਹੈ। ਰੇਡੀਮੇਡ ਹੀ ਮੈਨੂੰ ਵੀ ਹੁਣ ਨਾ, ਰੇਡੀਮੇਡ ਹੀ ਵਧੀਆ ਲੱਗਣ ਲੱਗ ਗਏ ਨੇ, ਕਿਉਂਕਿ ਇੱਕ ਤੇ ਇੰਨੇ ਮਹਿੰਗੇ ਸੂਟ ਆ। ਉੱਤੋਂ ਸਵਾਈਆਂ ਇੰਨੀਆਂ ਮਹਿੰਗੀਆਂ, ਤੇ ਡਬਲ ਹੀ। ਪੈ ਜਾਂਦਾ, ਪੰਦਰਾਂ -ਪੰਦਰਾਂ ਦੋ -ਦੋ ਹਜ਼ਾਰ, ਤੇ ਅਸੀਂ ਸਵਾਈਆਂ ਹੀ ਦੇ ਦੀਆਂ।
ਹੋਰ, ਫਿਰ ਚਾਜ ਫੇਰ- ਫੇਰ ਵੀ ਸੀਂਦੇ ਹੈਗੇ।
ਹਾਂ, ਚੱਜ ਤੇ ਫਿਰ ਨ ਸਿਪਦੇ, ਤੇ ਇਸ ਕਰਕੇ ਸਗੋਂ ਰੇਡੀਮੇਡ ਲੈ ਲਓ, ਵਧੀਆ ਲੈ ਲਓ ਡਿਜ਼ਾਇਨਰ ਸੂਟ ਲੈ ਲਓ
ਹਾਂ ਨਾਲੇ ਰੇਡੀਮੇਡ ਸੋਹਣੇ ਲੱਗਦੇ ਨੇ, ਪਾਏ ਵੀ
ਚਲੋ ਠੀਕ ਹੈ ਫਿਰ, ਮਿਲਦੇ ਹਾਂ ਕੱਲ, ਠੀਕ ਹੈ
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ